ਹੈਲੋ।
ਸਾਸੀ ਕਾਲ ਜੀ ਕੀ ਹਾਲ ਚਾਲ ਐ?
ਬਸ ਵਧੀਆ ਤੁਸੀਂ ਸੁਨਾਓ।
ਜੀ ਵਧੀਆ ਹੋਰ ਕੀ ਕਰਦੇ ਪਏ ਸੀ ਤੁਸੀਂ।
ਬਸ ਮੈਂ ਸੋਚਦੀ ਪਈ ਸੀ ਅੱਜ ਮਤਲਬ ਹੁਨ ਦੇ ਟਾਈਮ ਚ ਮੋਬਾਇਲ ਫੋਨ ਦਾ ਮਤਲਬ ਅਸੀਂ ਫਾਇਦਾ ਵੀ ਕਿੰਨਾ ਐ, ਤੇ ਨੁਕਸਾਨ ਵੀ ਕਿੰਨੈ।
ਹਾਂਜੀ, ਹਾਂਜੀ ਮੋਬਾਇਲ ਫੋਨ ਹਾਂਜੀ। ਮਤਲਬ ਸਾਡੀ ਲਾਈਫ ਦਾ ਇੱਕ ਨਾ ਜ਼ਿੰਦਗੀ ਦਾ ਹਿੱਸਾ ਬਨ ਚੁੱਕਿਆ ਹੈਗੈ। ਇਦੇ ਬੋਤ ਜਾਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਬਹੁਤ ਜਾਦਾ ਨੇ।
ਹਾਂਜੀ-ਹਾਂਜੀ। ਇੱਥੇ ਨੂੰ ਮੋਬਾਇਲ ਫੋਨ ਦੇ ਮੁੱਖ ਫਾਇਦੇ ਮਤਲਬ-ਮਤਲਬ ਫਾਇਦੇ ਵੀ ਅਸੀਂ ਮਤਲਬ ਦੱਸੀਏ ਤਾਂ ਕੀ ਆਪਸੀ ਸੰਪਰਕ ਮਤਲਬ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਅਸੀਂ ਬੈਠੇ ਰਈਏ ਮਤਲਬ ਅਸੀਂ ਕੋਈ ਬਾਹਰਲੇ ਦੇਸ਼ ਐ ਕੋਈ ਏਥੇ ਐ ਮਤਲਬ ਅਸੀਂ ਆਰਾਮ ਨਾਲ ਕਿਸੇ ਨਾਲ ਵੀ ਗੱਲ ਕਰ ਸਕਦੇ ਇੱਕ ਸੈਕਿੰਡ ਵਿੱਚ ਅਸੀਂ ਫਟਾਫਟ ਫੋਨ ਕਰਦੇ ਆਂ ਮੈਸੇਜ ਕਰਦੇ ਆਂ ਵੀਡੀਓ ਕੋਸਲ ਕਰ ਲੈਨੇਂ ਆ ਮਤਲਬ ਸਾਡੀ ਗੱਲ ਹੋ ਜਾਂਦੀ ਏ।
ਜੀ, ਜੀ, ਜੀ ਹਾਂਜੀ।
ਮਤਲਬ ਇੰਟਰਨੈਟ ਦੀ ਮਦਦ ਨਾਲ, ਵਿਦਿਆਰਥੀਆਂ ਘਰ ਬੈਠੇ ਮਤਲਬ ਪੜ੍ਹਾਈ ਵੀ ਕਰ ਸਕਦੇ ਨੇ। ਮਤਲਬ ਜੇ ਉਹਨਾਂ ਨੂੰ, ਕੋਈ ਚੀਜ਼ ਨਹੀਂ ਮਤਲਬ ਪਤਾ ਲੱਗਦੀ ਬੀ, ਉਹ ਇੰਟਰਨੈਟ ਵ ਦੁਆਰਾ ਮਤਲਬ ਫੋਨ ਦੇ ਵਿੱਚ ਫਟਾਫਟ ਉਹਦੇ, ਬਾਰੇ ਪਤਾ ਕਰ ਲੈਂਦੇ ਨੇ।
ਹਾਂਜੀ, ਗੂਗਲ ਤੋਂ ਗੂਗਲ ਤੋਂ ਲਿਖ ਹਾਂਜੀ, ਅੱਜ ਕੱਲ੍ਹ ਗੂਗਲ ਬਹੁਤ ਜਿਆਦਾ ਹੋ ਗਿਆ, ਗੂਗਲ ਤੇ ਸਭ ਕੁਛ ਲਿਖੋ, ਸਭ ਕੁਛ ਆ ਜਾਂਦਾ ਹੈਗਾ। ਨਾਲੋਂ ਨਾਲ ਖੁੱਲ ਜਾਂਦਾ ਹੈਗਾ।
ਹਾਂਜੀ, ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਵੀ ਆਉਂਦੀ ਨਾ, ਉਹ ਵੀ ਮਤਲਬ ਖਾਣ ਪੀਨ ਤੱਕ, ਉਹਨਾਂ ਨੇ ਦਿੱਤਾ ਦਯਾ, ਵਿੱਚ ਅਸੀਂ ਅੱਜ ਕੀ ਖਾਣਾ, ਕਰੂਟੀਨ ਸਾਡੀ ਕੀ ਹੈ, ਸਭ ਕੁਛ। ਗੂਗਲ, ਮੋਬਾਇਲ ਚ ਬਹੁਤ ਮਤਲਬ ਇਹ ਫਾਇਦੇ ਹੈਗੇ ਨੇ, ਮੋਬਾਇਲ ਦੇ।
ਹਾਂਜੀ।
ਜੀ।
ਹਾਂਜੀ, ਮਤਲਬ ਹੁਣ ਅਸੀਂ ਆਪਣਾ ਮਨੋਰੰਜਨ ਦਾ ਸਾਧਨ, ਮਤਲਬ ਅਸੀ। ਮਨੋਰੰਜਨ, ਸਾਡਾ ਮਤਲਬ ਮਨ ਨੀ ਲੱਗ ਰਿਹਾ। ਮਤਲਬ ਕੁਛ ਅਸੀਂ ਦਿਲ ਕਰਦਾ ਪਿਆ। ਕਿ ਜੇ ਮਤਲਬ ਦੇਖ ਲੈਣੇ ਹਾਂ, ਜਾਂ ਸੁਣ ਲੈਣੇ ਮਤਲਬ ਸੁਣ ਗਾਣੇ ਲੈਂਣੇ ਆ। ਫ਼ਿਲਮ ਦੇਖ ਲੈਣੇ ਆ, ਮਤਲਬ ਫੋਨ ਚ ਗੇਮਾਂ ਖੇਡ ਲੈਣੇ ਆ, ਮਤਲਬ ਜੇ ਮਤਲਬ ਖਾਲੀ ਸਮਾਂ ਆ ਸੀ, ਇਹ ਚੀਜ਼ਾਂ ਮਨੋਰੰਜਨ ਵਾਸਤੇ ਹੈ।
ਹਾਂਜੀ, ਹਾਂਜੀ। ਹੁਣ ਤੁਸੀਂ ਆਪ ਹੀ ਦੇਖੋ, ਹੁਣ ਜੇ ਕਿਤੇ ਜਾਣਾ ਹੋਵੇ, ਪਹਿਲਾਂ ਤਾਂ ਸਾਨੂੰ ਜਾਨਾ ਪੈਂਣਾ ਸੀ। ਸਟੇਸ਼ਨ।
ਹ
ਟਿਕਟ ਬੁੱਕ ਕਰਵਾਉਣ ਵਾਸਤੇ, ਹੁਣ ਤਾਂ ਓਨਲਾਈਨ ਹੀ ਬੁਕਿੰਗ ਹੋ ਜਾਂਦੀ। ਪਾਣੀ ਦੇ ਬਿੱਲ ਵੀ ਭਰੇ ਜਾਂਦੇ ਹੈ, ਸ਼ੋਪਿੰਗ ਵੀ ਔਨਲਾਈਨ, ਮਤਲਬ ਸ਼ੋਪਿੰਗ ਦੇ ਬਿੱਲ ਵੀ। ਭਰੇ ਜਾਂਦੇ ਹੈ, ਸਭ ਕੁਛ ਘਰੇ ਬੈਠੇ ਹੀ ਮੋਬਾਇਲ ਰਾਈ ਹੋ ਜਾਂਦਾ ਹੈ। ਇਹਦੇ ਨਾਲ ਸਾਨੂੰ ਮਤਲਬ, ਕਿ ਬੱਚਤ ਵੀ ਹੁੰਦੀ ਹੈ। ਹੁਣ ਦੇਖੋ, ਜੀ ਪੀ ਐੱਸ, ਜਿਹੜੇ ਚੱਲ ਪਏ ਨੇ ਅੱਜ ਕੱਲ ਉਹਦੇ ਨਾਲ ਸਾਨੂੰ ਰਸਤਾ ਲੱਭਣਾ ਵੀ, ਕਿੰਨਾ ਆਸਾਨ ਹੋ ਗਿਆ ਹੈਗਾ। ਪਹਿਲੇ ਤਾਂ ਸਾਨੂੰ ਪੁੱਛ, ਪੁੱਛ ਕੇ ਜਾਣਾ ਪੈਂਦਾ ਸੀ। ਇਹ ਵਾਲੀ ਜਗ੍ਹਾ ਇੱਥੇ ਐ, ਇਹ ਵਾਲੀ ਜਗ੍ਹਾ ਇੱਥੇ ਐ। ਜਗ੍ਹਾ ਇੱਥੇ ਹੈ। ਹਾਂਜੀ ਹੁਣ ਇਹਦੇ ਕਰਕੇ ਮੋਬਾਇਲ ਦੇ ਕਰਕੇ ਸਾਨੂੰ ਜਗ੍ਹਾ ਤੇ ਜਾਣਾ, ਆਸਾਨ ਹੋ ਗਿਆ ਹੈਗਾ। ਜੀ ਪੀ ਐਸ, ਰਾਹੀਂ
ਹਾਂਜੀ ਹਾਂਜੀ, ਹਾਂਜੀ ਬੱਸ ਮਤਲਬ ਸਾਨੂੰ, ਮਤਲਬ ਉਹ ਜਗ੍ਹਾ ਦਾ ਨਾਮ ਭਰਨ ਦੀ ਲੋੜ ਹੈ। ਉਹਨੂੰ ਸਾਨੂੰ ਫਟਾਫਟ ਦੱਸਣਾ ਇੱਥੇ, ਔਰ ਉਹ ਟਾਈਮ ਵੀ ਕਵਰ ਕਰਦੇ ਨੇ। ਕਿ ਇੰਨੇ ਟਾਈਮ ਚ ਤੁਸੀਂ ਇੱਥੇ ਪਹੁੰਚ ਜਾਓਗੇ। ਐਮਰਜੈਂਸੀ, ਚ ਸਹਾਇਤਾ ਮਤਲਬ ਕਿਸੇ ਵੀ ਮੁ ਸਾਨੂੰ ਮੁਸੀਬਤ ਦੇ ਸਮੇਂ ਪੁਲਿਸ ਨੂੰ, ਐਬੂਲੈਂਸ ਨੂੰ, ਮਤਲਬ ਫੋਨ ਕਰਨਾ ਹੋਵੇ, ਅਸੀਂ ਫਟਾਫਟ ਫੋਨ ਕਰ ਸਕਦੇ, ਜੇ ਸਾਨੂੰ ਕਿਸੇ ਪਰਿਵਾਰ ਦੇ ਮੈਂਬਰ ਦੀ ਜ਼ਰੁਰਤ ਹੈ, ਮਤਲਬ ਉਸ ਟਾਈਮ ਔ ਨਹੀਂ ਹੈ ਇਹ ਘਰ, ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਕੋਈ ਦਿੱਕਤ ਅਸੀਂ ਉਹਨਾਂ ਨੂੰ ਫਟਾਫਟ ਫੋਨ। ਕਰ ਸਕਦੇ ਹਾਂ। ਮਤਲਬ ਇੰਨੇ ਸਾਰੇ ਸਾਨੂੰ ਮਤਲਬ ਫਾਇਦੇ ਨੇ ਮਤ
ਹਾਂਜੀ, ਫਾਇਦੇ ਤੇ ਬਹੁਤ ਜ਼ਾਰੇ ਐ। ਹੁਣ ਜਿਵੇਂ ਕਿਸੀ ਬੱਚੇ ਨੂੰ, ਕੋਈ ਚੀਜ਼ ਨਹੀਂ ਪਤਾ ਲੱਗ ਰਹੀ। ਉਹ ਮਤਲਬ ਕਿ ਉਹਨਾਂ ਦਿਮਾਗ ਚ ਨਹੀਂ ਆ ਰਿਹਾ। ਕਿ ਐਹ ਚੀਜ਼ ਕੀ ਲਿਖੀ ਦੀ ਏ ਨਾਲੋਂ-ਨਾਲ ਫੋਨ ਦੇ ਵਿੱਚ ਕੱਡਣਗੇ ਨਾਲੋਂ-ਨਾਲ ਕਰ ਲੈਣਗੇ। ਪਰ ਨੁਕਸਾਨ ਵੀ ਬਹੁਤ ਜ਼ਿਆਦ ਵੈ ਏਸ ਚੀਜ਼ ਦੇ ਮਤਲਬ ਸਾਡੀ ਸਿਹਤ ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਏਦੇ ਨਾਲ ਹੁਨ ਜਿਵੇਂ-ਅਸੀਂ ਸਾਰਾ ਦਿਨ ਸਕਰੀਨ ਦੇਖਦੇ ਰੇਨੇ ਆ। ਅੱਖਾਂ ਕਮਜ਼ੋਰ ਹੋ ਜਾਂਦੀਆਂ। ਏਸ ਤੋਂ ਇਲਾਵਾ ਸਾਡਾ ਸਿਰ ਦਰਦ ਰਹਿੰਦਾ ਏ। ਗਰਦਨ ਦਰਦ ਹੋਣੀ ਸ਼ੁਰੂ ਨੀਂਦ ਦੀ ਨੀਂਦ ਬਹੁਤ ਵੱਡੀ ਸਮੱਸਿਆ, ਨੀਂਦ ਨਾ ਆਣਾ। ਹੁਨ ਜੋ‌ ਅਸੀਂ ਸਾਰੇ ਦਿਨ, ਸਾਰਾ ਰਾਤ, ਫੋਨ ਚ ਦੇਖੇ ਦੇਖਦੇ ਰਵਾਂਗੇ। ਸਾਡੇ ਅੱਖਾਂ ਦੇ ਥੱਲੇ ਕਾਲੇ ਪੈਚਿਸ ਪੈ ਜਾਂਦੇ ਨੇ। ਤੇ ਸਿਰ ਦਰਦ ਬਹੁਤ ਜ਼ਿਆਦਾ ਹੋਣਾ ਸ਼ੁ ਨੀਂਦ ਬਹੁਤ, ਨੀਂਦ ਨੀ ਆਂਦੀ। ਜੇ ਹੁਨ ਸ--ਫੋਨ ਦੀ ਲੱਤ ਲੱਗ ਈ ਗਈ ਏ‌ ਤੇ ਸਾਡੀ ਸੇਤ ਤੇ ਵੀ ਬੁਰਾ ਪ੍ਰਭਾਵ ਪਾਂਦੀ ਓ। ਸਾਨੂੰ ਫੋਨ ਬਹੁਤ ਘੱਟ ਯੂਜ ਕਰਨਾ ਚਾਹੀਦਾ ਏ। ਤੇ ਜੇ ਲੋੜ ਹੈ ਤਾਂ ਕਰੋ। ਔਵੇਂ ਨਾ ਕਰੋ ਨਾਲੇ ਸਮੇਂ ਦੀ ਬਰਬਾਦੀ ਵੀ ਰੇਂਦੀ ਏ ਇਸ ਨਾਲ
ਔ ਵੀ ਤਾਂ ਬਿਲਕੁਲ ਮਤਲਬ ਅਸੀਂ ਫਾਲਤੂ ਦੀਆਂ ਵੀਡੀਓਜ਼ ਦੇਖਦੇ ਰਹਿੰਨੇ ਆਂ ਤੇ ਆਪਣਾ ਸਮਾਂ ਖ਼ਰਾਬ ਕਰਦੇ ਰੇਨੇ ਆ, ਸਮਾਂ ਵੀ ਖ਼ਰਾਬ ਆਇਜ਼ ਵੀ ਖ਼ਰਾਬ, ਸਿਹਤ ਵੀ ਖਰਾਬ ਤੇ ਮਤਲਬ ਏਦਾ ਫੇਰ ਨੁਕਸਾਨ ਹੀ ਆ ਨਾ ਹੁਨ ਸਮਾਜਿਕ ਦੂਰੀ ਮਤਲਬ, ਅਸੀਂ ਮੋਬਾਇਲ ਵਿੱਚ ਰੁੱਝੇ ਰਹਿਨ ਕਾਰਨ ਲੋਕਾਂ ਪਰਿਵਾਰ ਆਪਨੇ ਅਸੀਂ ਪਰਿਵਾਰ ਤੋਂ ਦੂਰ ਹਾ, ਦੋਸਤਾਂ ਨਾਲ ਆਮੋ ਸਾਮਣੇ ਗੱਲਬਾਤ ਕਰਨਾ ਘੱਟ ਕਰ ਦਿੰਨੇ ਆ ਜਿਸ ਨਾਲ ਅਸੀਂ ਰਿਸ਼ਤੇ ਚ ਪ੍ਰਭਾਵਿਤ ਮਤਲਬ ਅਸੀਂ ਰਿਸ਼ਤੇ ਪ੍ਰਭਾਵਿਤ
ਅੱਜ-ਕੱਲ ਤੇ ਕੋਈ ਨਾ ਕੋਈ ਮਤਲਬ ਕੋਈ ਕਿਸੇ ਦੇ ਜੀ, ਬੋਲੋ-ਬੋਲੋ
ਹਾਂਜੀ, ਮੈਂ ਸੁਣਦੀ ਪਈ ਬਲੋ।
ਜੀ, ਅੱਜ-ਕੱਲ ਹੁਨ ਜਿਵੇਂ- ਕੋਈ ਕਿਸੇ ਦੇ ਘਰ ਬਹੁਤ ਘੱਟ ਆਂਦਾ ਜਾਂਦਾ ਪਹਿਲੇ ਫੋਨ ਤੇ ਪੁੱਛਨਗੇ ਤੁਸੀਂ ਘਰ ਹੈਗੇ ਓ ਤੇ ਤਾਂਇਓ ਅਸੀਂ ਆਈਏ ਨ ਤੇ ਨਾ ਆਈਏ ਬ ਐਵੇਂ ਥੋੜੀ ਨਾ ਹੁੰਦਾ, ਪਹਿਲੇ ਵੀ ਤਾ ਲੋਕੀ ਆਈ ਜਾਂਦੇ ਸ ਕਿਸੇ ਨਾ ਕਿਸੇ ਦੇ ਘਰ ਹੁਨ ਫੋਨ ਬਹੁਤ ਚੱਲ ਪਏ ਨੇ ਏਦੇ ਬੁਰੇ ਪ੍ਰਭਾਵੀ ਨੇ ਸਹੀ ਵੀ ਏ ਕਿਸੇ ਤਰੀਕੇ ਨਾਲ ਹੁਨ ਜਿਵੇਂ-ਅਸੀਂ ਘਰ ਵਿੱਚ ਨੀ ਹੈਗੇ ਵੀ ਅਗਲੇ ਨੇ ਸਾਨੂੰ ਪੁੱਛ ਲਿਆ, ਤੁਸੀਂ ਘਰ ਹੋ ਜੇ ਅਸੀਂ ਓਨਾਂ ਨੂੰ ਘਰ ਹੀ ਨਾ ਮਿਲੀਏ ਓਨਾਂ ਦਾ ਕੰਮ ਫੇਰ ਪੈਂਡਿੰਗ ਪ‌ਇਆ ਰਹਿ ਜਾਂਦਾ ਹੈਗਾ, ਹਾਂਜੀ।
ਹਾਂਜੀ, ਹਾਂਜੀ ਮਤਲਬ ਹੁਨ ਅਸੀਂ ਜਦੋਂ ਇਕੱਠੇ ਬੈਠੇ ਹੁਨੇ ਆਂ। ਅਸੀਂ ਰੋਟੀ ਖਾਂਨੇ ਆਂ ਚਾਹ ਪੀਨੇ ਆਂ। ਪਹਿਲੇ ਟਾਈਮ ਅਸੀਂ ਆਪਸ ਮਤਲਬ ਆਪ ਆਪਸ ਚ ਗੱਲਾਂ ਕਰਦੇ, ਕਰਦੇ ਸਾਰੇ ਕੰਮ ਕਰਦੇ ਸੀ। ਬਟ ਹੁਨ ਅਸੀਂ ਫੋਨ ਚਲਾਨੇ ਰੇਨੇ ਆਂ। ਔਰ ਅਸੀਂ ਆਪਨਾ ਚਾਹ ਪੀਨੇ, ਸਾਨੂੰ ਕਿਸੇ ਨਾਲ ਕੋਈ ਮਤਲਬ ਨ‌ਈ ਹੁੰਦਾ।
ਹਾਂਜੀ।
ਏਦੇ ਨਾਲ ਵੀ ਮਤਲਬ ਬਹੁਤ ਪ੍ਰਭਾਵ ਪੈਂਦਾ ਫਿਰ ਫੈਮ ਜੋ ਮਤਲਬ ਬਜ਼ੁਰਗ ਲੋਕ ਨੇ ਕੇਂਦੇ ਨੇ ਓਨੂੰ ਫੋਨ ਨੀ ਚਲਾਨਾ ਆਉਂਂਦਾ ਓਨਾਂ ਨੂੰ ਐ ਸਭ ਚੀਜ਼ਾਂ ਅੱਛੀਆਂ ਨੀ ਲਗਦੀਆਂ ਕਿਉਂਕਿ ਓਨਾਂ ਨੂੰ ਹੁੰਦਾ ਕਿ ਸਾਨੂੰ ਟਾਈਮ ਨੀ ਦਿੰਦੇ।
ਹਾਂਜੀ, ਹਾਂਜੀ‌। ਹੁਨ ਪੜਾਈ ਦੇਖ ਲੋ ਜੀ-ਜੀ-ਜੀ ਪੜ੍ਹਾਈ ਦੇਖਲੋ ਤੁਸੀਂ ਫੋਨ ਹੁਨ ਜੇ ਕਿਸੇ ਬੱਚੇ ਕੱਲ ਫੋਨ ਹੈਗਾ। ਪੜ੍ਹਾਈ ਕਰਦਾ ਪਿਆ। ਉਹਦੇ ਤੇ ਬਾਰ ਬਾਰ ਨੋਟੀਫਿਕੇਸ਼ਨ ਆਈ ਜਾਂਦੇ। ਆਈ ਜਾਂਦੇ ਆ ਵੀ ਜਿਹੜੇ ਬੱਚੇ ਨੇ ਓਨਾਂ ਦਾ ਧਿਆਨ ਭਟਕਦਾ ਕਿ ਹਾਂ ਦੇਖੀਏ ਤਾਂ ਸਹੀ ਕੇੜਾ ਨੋਟੀਫਿਕੇਸ਼ਨ ਆਇਆ। ਹਾਂਜੀ ਦੇਖੀਏ ਤਾਂ ਸਹੀ ਓਨਾਂ ਦਾ ਪੜ੍ਹਾਈ ਵਿੱਚ ਮਨ ਹੀ ਨਹੀਂ ਲੱਗਦਾ ਜ।
ਹਾਂਜੀ- ਹਾਂਜੀ। ਹੁਨ ਸਾਈਬਰ ਅਪਰਾਧ ਤੇ ਧੋਖਾਧੜੀ ਅੱਜ ਕੱਲ੍ਹ ਮੋਬਾਇਲ ਰਾਈ ਬੈਂਕ ਖਾ ਖਾਤੇ ਹੈਕ ਹੋ ਜਾਂਦੇ ਨੇ ਨਿੱਜੀ ਜਾਣਕਾਰੀ ਚੋਰੀ ਹੋ ਜਾਂਦੀ। ਇਹ ਮਾਮਲੇ ਇੰਨੇ ਜਾਦਾ ਵੱਧ ਗਏ ਨੇ ਮਤਲਬ ਕਿ ਸਾਡਾ ਵਟਸਪ ਤੱਕ ਵੀ ਹੈਕ ਹੋ ਜਾਂਦਾ। ਕਿ ਮਤਲਬ ਅਸੀਂ ਅਸੀਂ ਇਹਦਾ ਇੰਨਾ ਫਾਇਦਾ ਲੈਂਣੇ ਆ ਫੋਨ ਦਾ ਬਟ ਇਹਦਾ ਇੰਨਾ ਨੁਕਸਾਨ ਵੀ ਹੋ ਜਾਂਦਾ। ਸਾਡੇ ਬੈਂਕ ਦੇ ਵਿੱਚੋਂ ਸਾਰੇ ਪੈਸੇ ਨਿਕਲ ਜਾਂਦੇ ਨੇ। ਕੋਈ ਵੀ ਸਾਡਾ ਮਤਲਬ ਡ ਇੰਸਟਾਗ੍ਰਾਮ ਵਗੈਰਾ ਜੋ ਐ ਵਾਲੀਆਂ ਐਪਸ ਨੇ ਮਤਲਬ ਦੂਸ ਕੋਈ ਹੋਰ ਵੀ ਯੂਜ ਕਰ ਲੈਂਦਾ। ਅਸੀਂ ਪ੍ਰਾਈਵੇਟ ਕਰੀਏ ਫੇਰ ਵੀ ਕਈ ਵਾਰੀ ਮਤਲਬ ਇਹ ਚੀਜ਼ਾਂ ਹੈਕ ਹੋ ਜਾਂਦੀਆਂ ਨੇ।
ਹਾਂਜੀ, ਨਹੀਂ ਬੱਚੇ ਕਈ ਹੁੰਦੇ ਆ ਪੜ੍ਹਾਈ ਵਾਲੇ। ਮਤਲਬ ਜਿ ਪੜ੍ਹਾਈ ਹੀ ਦੇਖਦੇ ਕਈ ਬੱਚੇ ਗ਼ਲਤ ਤਰੀਕੇ ਨਾਲ ਸਾਨੂੰ ਓਹਨਾਂ ਨੂੰ ਸਮਝਾਣਾ ਚਾਹੀਦਾ ਹੈ। ਵੀ ਆਹ ਚੀਜ਼ ਗ਼ਲਤ ਹੈਗੀ ਆ ਚੀਜ਼ ਸਹੀ ਹੈਗੀ ਏ ਵੀ ਕੀ ਚੀਜ਼ ਤੁਸੀਂ ਸਹੀ ਦੇਖ ਦੇਖਨੀ ਕਿ ਚੀਜ਼ ਤੁਸੀਂ ਨਹੀਂ ਦੇਖਨੀ ਹੁਣ ਕਈ ਬੱਚੇ ਹੈਗੇ ਏ। ਮਤਲਬ ਸਕੂਲ ਜਾਣ ਵਾਲੇ ਬੱਚੇ ਹੁੰਦੇ ਉਹਨਾਂ ਨੂੰ ਹੁੰਦਾ ਕਿ ਹਾਂ ਅਸੀਂ ਦੇਖੀਏ ਤਾਂ ਸਈ ਫਿਰ ਫੋਨ ਚ ਕੀ ਕੀ ਹੈਗਾ। ਉਹ ਗਲ ਤੂੰ ਮੁਲਤ ਵੀਡੀਓਜ਼ ਵੀ ਦੇਖ ਲੈਂਦੇ ਓ। ਸਾਨੂੰ ਰੋਕਨਾ ਚਾਹੀਦਾ ਹੈ ਵੀ ਆਪਣੇ ਆਪ ਮਾਤਾ ਪਿਤਾ ਨੂੰ ਰੋਕ ਨਾ ਚਾਹੀਦਾ ਵੀ ਇਹ ਚੀਜ਼ ਨਹੀਂ ਦੇਖਣੀ ਏ ਗਲਤ ਹੈਗੀ ਆ ਫੋਨ ਦੇ ਕਈ ਫਾਇਦੇ ਵੀ ਨੇ ਨੁਕਸਾਨ ਵੀ ਹੁਨ ਕਈ ਬੱਚੇ ਹੁਨ ਜਿਵੇਂ ਸਕੂਲ ਜਾਣ ਪਲੱਸ ਟੂ ਜਾਂ ਪਲੱਸ ਵਨ ਦੇ ਬੱਚੇ ਹੁੰਦੇ ਨੇ ਓਹ ਚੱਲ ਲੈ ਕੇ ਚੱਲ ਜਾਂਦੇ ਮੋਬਾਈਲ। ਬਟ ਇਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਮੋਬਾਈਲ ਜੇ ਮੋਬਾਈਲ ਲੈ ਕੇ ਗਏ ਹੋ ਘਰੇ ਓ ਤੇ ਬਾਹਰ। ਤੁਸੀ ਮਤਲਬ ਪੀਅਨ ਨੂੰ ਫੜਾ ਦੋ ਮਤਲਬ ਇੱਕ ਬੋਕਸ ਜਾ ਹੋਨਾ ਚਾਹੀਦਾ। ਆਪਣਾ- ਆਪਣਾ ਫੋਨ ਉਹਦੇ ਵਿੱਚ ਰੱਖ ਦੋ ਇਹ ਚੀਜ਼ ਹੋਣੀ ਚਾਹੀਦੀ ਹੈ।
ਹਾਂਜੀ ਹੁਨ ਜੋ ਮੁੰਡੇ ਨੇ ਨਾ ਉਹ ਸੋ ਮਤਲਬ ਕਲਾਸ ਚ ਵੀ ਲੈ ਜਾਂਦੇ ਮੈਮ ਜੋ ਵੱਡੇ ਬੋਇਜ਼ ਹੁੰਦੇ ਨੇ ਜੇ ਚੈਕਿੰਗ ਨੀ ਹੁੰਦੀ। ਤਾਂ ਉਹ ਤਾਂ ਲੈ ਹੀ ਜਾਂਦਾ ਹੁਣ ਜੋ ਛੋਟੇ ਬੱਚੇ ਨੇ ਮਤਲਬ ਜੋ ਮਤਲਬ ਛੋਟੇ ਬੱਚੇ ਨੇ ਜੋ। ਅਸੀਂ ਉਹਨਾ ਨੂੰ ਸ਼ੁਰੂ ਤੋਂ ਅਸੀਂ ਆਪ ਫੋਨ ਦਿਖਾਨੇ ਹਾਂ ਅਸੀਂ ਦੇਖਦੇ ਹਾਂ ਕਿ ਯ ਇਹ ਇੰਨੀ ਪਿਆਰੀ ਵੀਡੀਓਸ ਬੱਚਣ ਦੇ।
ਹਾਂਜੀ ਦਿਖਾਣੇ ਹਾਂ ਫਿਰ ਉਹਨਾਂ ਨੂੰ ਹਾਂਜੀ ਜੀ ਦੀ ਆਦਤ ਪੈ ਜਾਂਦੀ ਫਿਰ।
ਹਾਂਜੀ ਫੇਰ ਮਤਲਬ ਉਹ ਖਾਨ ਵਕਤ ਵੀ ਫੋਨ ਮੰਗਦੇ ਨੇ। ਮਤਲਬ ਅਸੀਂ ਫੋਨ ਦੇਖ ਕੇ ਹੀ ਖਾਨਾ ਅਸੀਂ ਫੋਨ ਦੇਖ ਕੇ ਹੀ ਖਾਨਾ ਅ। ਉਹਨਾਂ ਨੂੰ ਇੰਨੀ ਆਦਤ ਪੈ ਉਹਨਾ ਦੀ ਛੋਟੇ ਹੁੰਦੇ ਹੀ ਆਇਸ ਵੀਕ ਹੋ
ਹਾਂਜੀ। ਨਈ ਬੱਚਿਆਂ ਨੂੰ ਜਾਦਾ ਫੋਨ ਨਈ ਦੇਣਾ ਚਾਹੀਦਾ ਅ ਕੇ ਮੂ। ਮਤ ਟੀਵੀ ਤੇ ਲਗਾ ਦੋ ਕੁਛ ਵੀ ਮਤਲਬ ਬਹੁਤ ਜ਼ਿਆਦਾ ਨੀ ਉਹਨਾਂ ਨੂੰ। ਕਲਰਸ ਮਤਲਬ ਸ਼ੀਟਸ ਵਗੈਰਾ ਲਿਆ ਕੇ ਦੋ ਫੋਨ ਨਾ ਦਿਓ। ਸਿੱਖਣ ਵਾਲੇ ਬੱਚੇ ਐ ਉਹ ਸਿੱਖ ਜਾਏਗੇ ਮ ਮੋਬਾਇਲਾਂ ਦੇ ਬੋਹਤ ਨੁਕਸਾਨ ਵੀ ਨੇ ਤੇ ਫ਼ਾਇਦੇ ਵੀ ਨੇ। ਫਾਇਦੇ ਐ ਹੈ ਕਿ ਮਤਲਬ ਜੇ ਕਿਸੇ ਨੇ ਨੌਕਰੀ ਲਈ ਅਪਲਾਈ ਕਰਨਾ ਉਹ ਓਨਲਾਈਨ ਨੌਕਰੀ ਅਪਲਾਈ ਟਿਕਟਾਂ ਹੋ ਜਾਂਦੀਆਂ ਨੇ ਐਡਮਿਸ਼ਨ ਹੋ ਜਾਂਦੇ ਰਿਜ਼ਲਟ ਦੇਖੇ ਜਾਂਦੇ ਨੇ। ਪੈਲਾਂ ਤਾਂ ਅਸੀਂ ਰਿਜਲਟ ਲੈਣ ਜਾਂਦੇ ਸੀ ਹੁਣ ਫੋਨਾ ਦੇ ਵਿੱਚ ਹੀ ਰਿਜਲਟ ਆ ਜਾਂਦੇ ਨੇ।
ਹਾਂਜੀਹਾਂਜੀ ਏ ਤਾਂ ਹੈ ਏਹੀ ਤਾਂ ਫੇ ਦੇ ਨੇ ਪਰ ਅਸੀਂ ਜਦ ਵੀ ਅਸੀਂ ਅਪਣੇ ਬੱਚੇ ਨੂੰ ਜੇ ਫੋਨ ਮਤਲਬ ਹੁਣ ਜੇ ਬੱਚੇ ਨੂੰ ਜਿੱਦਾ ਫੋਨ ਦਿੱਤਾ ਬਟ ਜਿੰਨਾ ਟਾਈਮ ਬੱਚਾ ਫੋਨ ਦੇਖਦਾ ਉਨਾ ਟਾਈਮ ਖੁਦ ਕੋਲ ਬੈਠਨਾ ਚਾਈਦਾ ਕਿ ਬੱਚਾ ਗਲਤ ਚੀਜ਼ ਤੇ ਨੀ ਓਪਨ ਕਰ ਰਿਆ ਕਿਉਂਕਿ ਉਨਾਂ ਨੂੰ ਨਈ ਪਤਾ ਉਨਾਂ ਨੇ ਤਾਂ ਓਨ ਕਰ ਹੀ ਲੈਣੇ ਆ।
ਜੀ-ਜੀ ਉਨਾਂ ਨੂੰ ਨੀ ਪਤਾ ਐ ਗਲਤ ਆ ਯਾ ਸਈ ਐ। ਉਨਾਂ ਨੇ ਕੇਣਾ ਐ ਫੋਨ ਦੇ ਵਿੱਚ ਆਂਦਾ ਪਿਆ ਸਈ ਹੋਣਾ।
ਹਾਂਜੀ।
ਹਾਂ ਮਤਲਬ ਮੋਬਾਇਲ ਫੋਨ ਅਪਣੇ ਆਪ ਚ ਬੁਰਾ ਨੀ ਏ।
ਹਾਂਜੀ ਬਟ ਅਸੀਂ-ਅਸੀਂ ਉਸਨੂੰ ਗਲਤ ਬਣਾ ਦਿੱ ਤਾ ਹੋਯਾ ਅਸੀ ਉਨੂੰ ਸ ਸਈ ਤਰੀਕੇ ਨਾਲ ਯੂਜ ਕਰਾਂਗੇ ਤਾਂ ਮਤਲਬ ਉਹ ਬਿਲਕੁਲ ਸਈ ਹੀ ਆ।
ਹਾਂਜੀ ਜੇ ਗ਼ਲਤ ਤਰੀਕੇ ਨਾਲ ਯੂਜ ਕਰਾਂਗੇ ਤਾਂ ਗ਼ਲਤ ਐ ਸਈ ਤਰੀਕੇ ਨਾਲ ਯੂਜ ਬੱਚਿਆਂ ਕੋ ਵੀ ਕਰਵਾਵਾਂਗੇ ਬੱਚਿਆਂ ਨੂੰ ਦੱਸੋ ਵੀ ਇਹ ਚੀਜ਼ ਨਹੀ ਦੇਖਣੀ ਨਹੀ ਕਰਨੀ। ਵੀ ਹੁਣ ਐ ਮੋਬਾਇਲ ਤੋਂ ਹੀ ਤੇ ਗੇਮ ਸ਼ੁਰੂ ਹੋਈ ਸੀ ਕੋਰੀਅਰ ਗੇਮ ਉਹ ਦੇ ਖ ਕੇ ਬੱਚੇ ਏਨਾ ਮਾਇੰਡ ਡਿਸਟਰਬ ਹੋ ਗਿਆ ਸੀ ਉਨਾਂ ਦਾ ਦਿਮਾਗ ਏਨਾ ਸੰਤੁਲਨ ਖ਼ਰਾਬ ਹੋ ਗਿਆ ਸੀ ਵੀ ਇੱਥੋਂ ਦੀਆਂ ਇੱਕ ਤਿੰਨ ਕੁੜੀਆਂ ਨੇ ਮਤਲਬ ਕਿ ਉਹਨਾਂ ਨੇ ਅਪਨੀ ਲਾ ਮਤਲਬ ਅਪਨੀ ਪੂਰੀ ਲਾਈਫ ਕੋਰੀਅਨ ਗੇਮ ਚ ਲਗਾ ਦਿੱਤੀ। ਤੇ ਓ ਤਿੰਨ ਕੁੜੀਆਂ ਜੋ-ਜੋ ਜਿਵੇਂ-ਜਿਵੇਂ ਓ ਕੋਰੀਅਨ ਗੇਮ ਵਿੱਚ ਕਹਿੰਦੇ ਸੀ ਓ ਉਵੇਂ- ਉਵੇਂ ਕਰਦੀਆਂ ਸੀ। ਤੇ ਉਹ ਤਿੰਨ ਕੁੜੀਆਂ ਨੇ ਉੱਪਰੋਂ ਦੀ ਛੱਤ ਉੱਤੋਂ ਥੱਲੇ ਛਾਲ ਮਾਰਤੀ ਉਹ ਤਿੰਨੋ ਮਰ ਗਈਆ ਨੇ। ਇਸ ਲਈਏ ਨੁਕਸਾਨ ਵੀ ਨੇ ਫਾਇਦੇ ਵੀ ਨੇ ਮੋਬਾਇਲ ਫੋ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਚਲੋ ਠੀਕ ਐ ਜੀ ਫੇਰ ਸਸ ਸ੍ਰੀ
ਵੀਰ ਜੀ ਠੀਕ ਐ ਜੀ ਸਸ ਸ੍ਰੀ ਕਾਲ ਜੀ।